ਸਤਿ ਸ਼੍ਰੀ ਅਕਾਲ, ਹੋਰ ਸਭ ਵਧੀਆ
ਵਧੀਆ ਵਧੀਆ ਹੋਰ ਕਿਵੇਂ ਹੋ ਘਰ ਪਰਿਵਾਰ, ਸਾਰੇ ਕਿਵੇਂ?
ਸਭ ਵਧੀਆ, ਬਸ ਰੋਟੀ ਬਣਾਣੇ ਹੋਏ ਆ।
ਅੱਛਾ ਅੱਛਾ ਕੀ ਬਨਾ ਰਹੇ ਹੋ
ਬਸ ਅਸੀਂ ਕੀ ਬਣਾਇਆ ਜਿਆਦਾ ਕੁਛ ਬਣਾਇਆ ਨੀ ਖਿਚੜੀ ਬਣਾਈ ਬਸ ਹ ਰੋਟੀ ਬਣਾਉਦੇ ਹੋਏ ਆ
ਹਾਂ ਗਰਮੀ ਹੈਗੀ ਹੈ ਜੇ ਤ ਖਿਚੜੀ ਖਾਧਤੀ ਜਾਂਦੀ ਹੈ ਹੋਰ ਕੁਝ ਖਾਧਾ ਵੀ ਨੀ ਜਾਂਦਾ ਹਨਾ
ਹਮ
ਤਾਂ ਵਰਗੀਗੀ
ਬਿਲਕੁਲ ਪਤਾ ਹੀ ਗਰਮੀ ਚਨ ਇਤਨੀ ਗਰਮੀ ਸੀ ਰੋਟੀ ਬਣਾਏ ਕੌਣ ਫੇਰ ਕਿ ਜਲਦੀ ਬਣ ਜਾਂਦੀ ਨਾਲੇ ਖਿਚੜੀ ਨਾ ਫੇਿਰ ਪੇਟ ਵੀ ਸਹੀ ਰਹਿੰਦਾ
ਉਹ ਤੇ ਹੈ ਹੀ ਹੈ ਹੋਰ ਕਿਧਰੇ ਗਏ ਸੀ ਘੁੰਮਣ ਲਈ
ਨਹੀਂ ਨਹੀਂ ਜਦੋਂ ਘੁੰਮਣ ਨ ਨੀ ਗਏ ਗਰਮੀ ਦੀ ਵਜ੍ਹਾ ਤੋਂ ਬਸ ਘ ਹੀ ਆ ਕਿਧਰੇ ਜਾਣਾ, ਤੁਸੀਂ ਨਈ ਗਏ, ਘੁੰਮਣ
ਕਿ ਅਸੀਂ ਅਸੀਂ ਅੰਮ੍ਰਿਤਸਰ, ਗਏ ਸੀ ਘੁੰਮਣ ਛੁੱਟੀਆਂ ਵਿੱਚ ਬੱਚਿਆਂ ਨੂੰ ਲੈ ਗਏ ਸੀ ਤਿੰਨ ਚਾਰ ਦਿਨ ਲਈ
ਉੱਥੇ, ਏ ਤੇ ਘੁੰਮਣ ਦੀ ਜਗ੍ਹਾ ਹੈਗੀਆਂ, ਨੇ ਵਹਗਾ ਬੋਡਰ, ਜਿਲਿਆਂਵਾਲਾ ਬਾਗ, ਹੈ। ਸ਼ਹੀਦਾ ਸਾਹਿਬ, ਗੁਰਦੁਆਰੇ ਚੋਂ -ਪਹਿਰੇ ਲੱਗਦੇ ਆ। ਹੋਰ ਦਰਬਾਰ ਸਾਹਿਬ ਚ, ਕਿੰਨੇ ਗੁਰਦੁਆਰੇ ਹੈਗੇ ਘੁੰਮਣ ਵਾਲੇ, ਨਾ
ਹਾਂ, ਗਰਮੀ ਹੈਗੀ ਸੀ ਉੱਧਰ
ਹਾਂਜੀ, ਸਾਰੇ ਘੁੰਮਣ ਵਾਲੇ ਹੈਗੇ ਆ, ਉੱਧਰ ਘੁੰਮ ਲੈਂਦੇ ਆ, ਤਿੰਨ ਚਾਰ ਦਿਨ, ਪਤਾ ਨਈ ਲੱਗਾ ਕਿੱਥੇ ਗਏ, ਤਿੰਨ ਚਾਰ ਦਿਨ
ਹਾਂ, ਘੁੰਮਣ ਜਾਓ, ਤੇ ਟੈਮ ਦਾ ਪਤਾ ਹੀ ਨਹੀਂ ਲੱਗਦਾ।
ਹਾਂ ਇੱਕ ਦਿਨ ਤੇ ਆਪਾਂ ਗਏ, ਵੀ ਬਾਬਾ ਜੀ ਜਦੋਂ ਬੀੜ ਸਾਹਿਬ ਸਵੇਰੇ ਤਰਹ ਵਜੇ ਜਦੋਂ ਦਰਵਾ ਲੋਕ, ਬੂਹੇ ਖੁਲਦੇ ਆ ਉਹ ਚ ਨਿੰਦਰ ਦੇ ਬੰਦੇ ਜਿਹੜੇ ਝੋਕਿਆਂਦੇ ਥੱਲੇ ਰੋਡ ਛੱਤ ਪਰ ਨਜ਼ਾਰਾ ਬੜਾ ਆਉਂਦਾ, ਸਵੇਰੇ ਮਤਲਬ ਪਾਲਕੀ ਸਾਹਿਬ ਵੇਖਣ ਦਾ, ਆਪਣੇ ਰੂਪ ਬਿਲਕੁਲ ਸਾਹਮਣੇ ਬੜਾ, ਵਧੀਆ ਲੱਗਦਾ ਹੈਗਾ, ਆ
ਅੱਛਾ ਸਹੀ ਗੱਲ ਏ, ਪੰਜਾਬ ਦੀ ਤਾਂ ਗੱਲ ਹੀ ਵੱਖਰੀ ਏ, ਉੱਥੇ ਖਾਣਾ ਪਾਣਾ ਵੀ ਤੁਸੀਂ ਲੈ ਲਓ, ਹਰ ਚੀਜ਼
ਹਾਂਜੀ, ਏ ਤੇ ਹੈਗਾ, ਬੜਾ ਵਧੀਆ ਲੱਗਦਾ, ਪਾਲਕੀ ਸਾਹਿਬ ਦੇ ਦਰਸ਼ਨ ਕਰਨੇ। ਉਹ ਤੇ, ਤੁਸੀਂ ਕਦੀ ਕਿੱਤੇ ਨਈ ਪਾਲਕੀ ਸਾਹਿਬ ਦਰਸ਼ਨ
ਹਾਂ ਅਸੀਂ, ਹਾਂ ਅਸੀਂ ਗਏ ਸੀ, ਲੱਗੇ ਸੀ ਲਾਈਨ, ਅਸੀਂ ਲੱਗੇ ਲਾਈਨ ਜਾ ਕੇ, ਅਸੀਂ ਬੜੀ, ਅੱਗੇ ਲੱਗੇ ਦੇ ਸੀਂ। ਪਹਿਲੇ ਹੀ ਲੱਗ ਗਏ ਸੀ। ਬਾਰਾਂ ਵਜੇ ਜਾ ਕੇ ਤੇ ਉਹ, ਬੜੀ ਪਹਿਲੇ ਲੱਗ ਗਏ ਸੀ, ਤੇ ਲੈਣ ਸਾਡੇ ਤੋਂ, ਹੀ ਸਟਾਟ ਹੋਈ ਸੀ। ਫੇਰ ਤੀਜੇ ਇੱਕ ਵਜੇਿਆ, ਅਤੇ ਅਸੀਂ ਫਿਰ ਸਾਨੂੰ ਸਾਨੂੰ ਵਾਸ਼ਰੂਮ ਜਾਣਾ।
ਹਾਂਜੀ
ਫੇਰ ਅਸੀ, ਉਧਰੋਂ ਵਾਸ਼ਰੂਮ ਗਏ, ਪਿੱਛੇ ਆ ਕੇ ਫਿਰ ਦੁਬਾਰਾ, ਅਸੀਂ ਲੈਣ ਚ ਲੱਗੇ, ਫੇਰ ਅਸੀਂ ਬੜੀ ਪਿੱਛੇ ਲੱਗੇ
ਅੱਛਾ, ਜੀ।
ਹਾਂ ਬੱਚੇ ਨਾਲ ਸੀ। ਨਾ ਫਿਰ ਬੱਚੇ ਨਾਲ ਤਾਂ ਕਿਨੀ, ਦਿੱਕਤ ਹੁੰਦੀ ਏ
ਨਾ ਮੈ ਤਾਂ ਮੈਂ ਕਿਹਾ ਮੈਂ ਤਾਂ ਪਤਾ ਹੀ ਸੀ ਮੈਂ ਤਾਂ ਸਾਡੇ ਬਾਰਾਂ, ਮੈਂ ਇੱਕ ਡੇਢ ਵਜੇ, ਲੱਗ ਗਈ ਸੀ। ਫੇਿਰ ਮੈਂ ਉੱਥੋਂ ਹਿੱਲੀ ਹੀ ਨਈ ਉਹਦੇ ਵਿੱਚ, ਪਾਣੀ ਦੀ ਸੇਵਾ ਵੀ, ਬੜੀ ਹੁੰਦੀ ਆ ਪਾਣੀ ਪਿਆਂਦੇ ਹੈ ਬਾਟਿਆਂ ਵਿੱਚ, ਪਿਆ ਆਈ ਹਾਂ, ਪਾਣੀ ਦੀ ਸੇਵਾ ਬੜੀ ਹੁੰਦੀ ਹੈ, ਉੱਥੇ ਗੁਰਦੁਆਰੇ, ਪਾਣੀ ਪੂਣੀ ਵੀ ਪਿਆਉਂਦੇ ਆ, ਬਟਾਈ ਪਰ ਮੈਂ ਜਾਂ ਤ ਪੀਤਾ ਨ, ਮੈਂ ਕਿਹਾ ਅਗਰ ਮੈਂ ਚਲੀ ਗੀ ਨਾ ਵਾਸਰੋਮ, ਮੈ ਚੱਲੀ ਗਈ ਤੇ ਮੇਰਾ ਆਣਾ, ਬੜਾ ਹੋ, ਜਾਂਣੇ ਆ, ਫੇਿਰ ਮੈਂ ਅੰਦਰਪਾਲਕੀ ਸਾਬ ਤੇ, ਮੱਥਾ ਵਗੈਰਾ ਟੇਕ ਕੇ, ਸਾਰਾ ਅੰਦਰੋਂ ਅੰਮ੍ਰਿਤ ਦਿੰਦੇ, ਆ ਸਵੇਰੇ ਅੰਮ੍ਰਿਤ ਵਗੈਰਾ ਪੀ ਕੇ, ਫਿਰ ਮੈਂ ਬਾਹਰ ਆ ਕੇ, ਤੇ ਫਿਰ ਮੈਂ ਗਈ ਉੱਧਰ
ਹਾਂ ਵਧੀਆ, ਫੇਿਰ ਤਾਂ ਵਧੀਆ, ਤੁਹਾਨੂੰ ਦਰਸ਼ਨ ਵਧੀਆ ਹੋ ਗਏ, ਆਦੇ
ਹਾਂਜੀ, ਬੜੇ ਵਧੀਆ, ਦਰਸਨ ਹੋ ਗਏ, ਉਸ ਟਾਈਮ ਇੰਨੀ ਭੀੜ ਨਈ ਸੀ। ਜਿਵੇਂ ਉਹਨਾਂ ਨੇ ਖੋਲੇ ਨਾ ਦਰਵਾਜ਼ੇ ਸਭ ਤੋਂ ਪਹਿਲੇ ਸਾਡੀ ਐਂਟਰੀ ਹੋਈ ਸੀਗੀ।
ਹਮ ਵਧੀਆ ਤੁਸੀਂ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਦੇ ਨਾਨ ਵੀ ਖਾਧੇ ਹੋਣਗੇ।
ਨਹੀਂ ਨਹੀਂ ਫਦ ਬਜ਼ਾਰੋਂ ਕੁਛ ਨੀ ਖਾਧਾ ਦੂਸਰਾ ਲੰਗਰ ਹੀ ਖਾਧਾ। ਦਰਬਾਰ ਸਾਹਿਬੋ, ਸ਼ਹੀਦਾਂ ਸਾਹਿਬੋ, ਹਾਂ ਉਹੀ, ਉੱਧਰੋਂ ਖਾ ਪੀ ਕੇ ਥੋੜਾ ਬਹੁਤਾ ਬਾਜ਼ਾਰ ਬਜ਼ੂਰ ਘੁੰਮੇ, ਆ ਤੇ ਭੱਲੇ ਵਗੈਰਾ ਖਾਧੇ, ਏਧਰ ਦੇ ਭੱਲੇ ਮਸ਼ਹੂਰ ਹੈਨਾ ਗੋਲ ਗੋਲ ਜਿਹੇ
ਹੁੰ
ਉਹ ਭੱਲੇ ਖਾਧੇ, ਆ ਕਿੱਧਰੇ, ਉਹਨੂੰ ਭੱਲੇ ਬੋਲਦੇ ਆ, ਕਿੱਧਰੇ ਉਹਨੂੰ ਤੁਸੀਂ ਰਾਮ ਲੱਡੂ ਬੋਲਦੇ ਐ, ਕਿਧਰੇ ਕੁੱਛ ਬੋਲਦੇ ਐ
ਬਿਲਕੁਲ ਬਿਲਕੁਲ ਸਹੀ ਕਿਹਾ ਲੇਕਿਨ ਅੰਦਰ ਜਾਓ ਤੇ, ਅੰਮ੍ਰਿਤਸਰ -ਅੰਮਿਤਸਰ ਦੇ ਨਾਮ ਤੇ ਬੱਣਦੇ ਹੀ ਨੇ ਏਹੋ ਜਿਹੇ ਲੱਡੂ। ਜਾਓ ਤੇ, ਮਸ਼ਹੂਰ ਹੈ ਤੇ, ਦੜਾ ਦੜ ਤਾਂ ਖਾਣੇ ਏ ਜੀ।
ਉਥੋਂ ਦੇ ਪਾਪੜ, ਵੀ ਬੜੇ ਮਸ਼ਹੂਰ ਨੇ ਵੜੀਆਂ ਵੀ, ਮਸ਼ਹੂਰ ਨੇ ਅੰਬਰਸਰੀਆਂ
ਬਿਲਕੁਲ ਬਿਲਕੁਲ
ਬਸ ਨਾ ਮਸ਼ਹੂਰ ਹੈ ਅੰਮ੍ਰਿਤਸਰ ਦੀਆਂ ਵੀ ਨਾ।
ਜੀ ਜੀ ਸਹੀ ਕਹਿੰਦੇ ਪਏ ਉਹ ਹੋਰ ਤੁਹਾਡੇ ਬੱਚੇ ਨੇ ਪਰੇਸ਼ਾਨ ਨੀ ਕੀਤਾ ਜਾਕੇ।
ਨਹੀਂ ਨਹੀਂ ਪਰੇਸ਼ਾਨ ਕਾਦਾ ਕਰਨਾ ਸੀ ਆਪਣੇ ਸੁੱਤੇ ਦੇ ਸਰਾਂ ਵਿੱਚ। ਸਰਾਂ ਦੇ ਵਿੱਚ ਸਵਾਇ ਦਾ ਸੀ ਮੈਂ ਫਟਫਟ ਜਾ ਕੇ ਦਰਸ਼ਨ ਕਰ ਆਈ ਸੀ।
ਸਹੀ ਹੈ ਸਹੀ ਹੈ ਘੁੰਮ ਫੇਰ ਵੀ ਆਉਣਾ ਸੀ।
ਬਿਲਕੁਲ ਘੂਮ ਰਹੀ ਸੀ ਮੈਡਮ ਤੇ ਫੇਰ ਆਪਾਂ
ਫੇਰ ਦਰਬਾਰ ਸਾਹਿਬ ਗਏ ਸੀ ਸ਼ਹੀਦਾਂ ਸਾਹਿਬ ਗਏ ਸੀ ਸਰਾਂ ਗਏ ਸੀ ਜੰਡਿਆਲੇ ਹੋ ਕੇ ਆਏ ਸੀ ਅਸੀਂ ਫੇਰ
ਜਲੀਆਂ ਵਾਲੇ ਬਾਗ ਨਹੀਂ ਗਏ।
ਜੱਲਲੀ ਵਾਲੇ ਬਾਗ ਨੀ ਗਏ ਸੀ ਬਾਹਘਾ ਵੋਹਡਰ ਗਏ ਸੀ।
ਅੱਛਾ ਅੱਛਾ ਉਹਤਾਂ ਵੇਖਣ ਵਾਲਾ ਨਾ ਬੜਾ ਵਧੀਆ।
ਹਾਂ ਜਲੰਧਰ ਓ ਜੰਡਿਆਲੇ ਗਏ ਸੀ ਉੱਥੇ ਅੱਗੇ ਜਾ ਕੇ ਨਾ ਇੱਕ ਹੈ ਗ ਕਿਲਾ ਜਿਹਾ ਬਣਿਆ ਹੋਇ ਉੱਥੇ ਮਤਲਬ ਬੜੇ ਸਾਰੇ ਸਟੈਚੂ ਵਗੈਰਾ ਬਣੇ ਹੋ ਉੱਥੇ ਗਏ ਸੀ। ਅੰਦਰ ਹੋਟਲ ਹੈਗਾ ਆ ਉੱਧਰ ਕੁਛ ਖਾਧਾ ਉੱਧਰ ਏਡਾ ਮਹਿੰਗਾ ਹੈਗਾ ਆ ਹੋਟਲ ਦੇ ਵਿੱਚ ਪਰ ਗੋਲ ਗੱਪੇ ਹੀ ਖਾਧਦੇ ਸੀ ਜਿਆਦਾ ਕੁਛ ਤੁਹਾਨੂੰ ਤੁਹਾਨੂੰ ਦੋ ਸੋ ਰੁਪਏ ਦੇ ਚਾਰ ਜਿਨੇ ਪੰਜ ਗੋਲ ਗੱਪੇ ਪਏ ਸੀ ਹਾਂ ਉਹ ਸਭ ਸੀ ਨਾ ਮਤਲਬ ਰਾਜਾ ਮਹਾਰਾਜਿਆਂ ਵਾਲੋਂ ਉਹਨਾਂ ਨੇ ਚੇਹਰਾਾਂ ਵਗੈਰਾ ਲਾਈ ਗਈ ਸੀ ਟੇਬਲ ਵਗੈਰਾ ਲਾਏ ਸੀ ਉਹਨਾਂ ਉਹ ਸਭ ਨਾ ਉਹਨਾਂ ਨੇ ਆਪਣੇ ਡਿਜ਼ਾਇਨ ਨਾਲ ਆਪਣੇ ਸਿਗਨੇਚਰ ਕੀਤੇ ਸੀ। ਜਿਵੇਂ ਕੱਪ ਦਾ ਨਾ ਸੀ ਕੈਟਲ ਬਣਾਉਣਾ ਸੀ ਰੋਟੀ ਖਾਣ ਪਰ ਉਹ ਹੱਥ ਧਉਦੇ ਸੀ ਵੱਖਰੇ ਪਲੇਟ ਦੇ ਵਿੱਚ
ਅੱਛਾ ਮਤਲਬ ਪੂਰਾ ਰੋਇਲ ਵਾਲਾ ਬਣਿਆਦਾ ਸੀ ਉਹ
ਉਸ ਤੋਂ ਪਹਿਲਾਂ ਪੰਜ ਗੋਲ ਗੱਪੇ ਖਾ ਗਏ ਆਏ ਸੀ ਅਸੀਂ
ਬਸ ਫੇਰ ਤੇ ਰੋਟੀ ਆਏ ਹੋ
ਚੀਜ਼ ਹੁੰਦੀ ਹੈ ਫਿਰ ਉਹ ਸਾਹਣੇ ਪੈਸੇ ਹੁੰਦੇ ਨਾ ਫੇਰ ਉਹਨੇ ਵੱਖਰੇ ਵੱਖਰੇ ਨਿੱਕੇ ਨਿੱਕੇ ਗਲਾਸਾਂ ਚ ਪਾਣੀ ਸੀਗਾ। ਨਿੱਕੇ ਨਿੱਕੇ ਨ ਹੁੰਦੇ ਕਰੋਕਰੀ ਗਿਲਾਸ ਜਿਹੜੇ ਹੁੰਦੇ ਆ ਉਹ ਤਿੰਨ ਗਿਲਾਸ ਸੀ ਕਰੋਕਰੀ ਵਾਲੇ ਪੰਜ ਗੋਲ ਗਪੇ ਇੱਕ ਇੱਕ ਚ ਮਿਰਚਾਂ ਵਾਲਾ ਪਾਣੀ ਸੀ ਇੱਕ ਚ ਮਿੱਠਾ ਪਾਣੀ ਸੀ ਇੱਕ ਖੱਟਾ ਮਿੱਠਾ ਪਾਣੀ ਸੀ। ਤਿੰਨ ਤਰੀਕੇ ਦਾ ਪਾਣੀ ਸੀ ਹਾਂਜੀ ਤੇ ਇੱਕ ਪਲੇਟ ਚ ਵੱਖਰੇ ਚਾ ਆਲੂ ਪਏ ਸੀ ਪਾਉਣ ਵਾਲੇ ਛੋਲੇ ਆਲੂ ਮਿਕਸ ਤੇਕ ਚ ਵੱਖਰੇ ਗੋਲ ਗੱਪੇ ਸੀ ਮਤਲਬ ਹਾਂ ਟਰੇਨ ਵਿੱਚ ਰੱਖ ਉਹ ਉਹਨਾਂ ਨੇ ਮਤਲਬ ਪੰਜ ਤੁਸੀਂ ਇਝ ਲਾ ਲਓ ਉਹਨਾਂ ਕੁਛੱ ਬਹਨ ਦਾ ਲੈ ਲਿਆ ਕਰਾਇਆ ਹਨਾ ਮੈਂ ਉਹ ਰੋਏ ਲਾ ਰਿਹਾ ਸੀ ਖਾਣ ਪੀਣ ਦੇ ਵਿੱਚ ਵੀ ਉੱਥੇ ਬਹਿਣ ਦੇ ਵਿੱਚ ਵੀ
ਈ ਤਾਂ ਹੀ ਨੀ ਵੱਡੀ ਜਗ੍ਹਾ ਬਹੁਤ ਫਿਰ ਪਤਾਏ ਪੈਸੇ ਤੇ ਲੱਗਣੇ ਹੀ ਹੈਾ ਜਿੰਨੀ ਵੱਡੀ ਜਗ੍ਹਾ ਤੇ ਬਹੁਤ ਫੇਿਰ
ਉਹਨੇ ਅੰਦਰ ਇੱਕ ਟਰੱਕ ਵੀ ਖੜਾ ਕੀਤਾ ਆਪਣੇ ਮਤਲਬ ਹੋਟਲ ਦੇ ਵਿੱਚ ਹੀ ਰੈਸਟੋਰੈਂਟ ਦੇ ਅੰਦਰ ਟਰੱਕ ਸੀ ਹਾਂ ਉੱਥੇ ਬਹਿ ਕੇ ਫੋਟੋ ਫਾਟਵਾ ਚਲ ਉਹ ਚੀਜ਼ ਕੀ
ਹਾਂ ਤੇ ਉਹੀ ਚੀਜ਼ ਦੇ ਪੈਸੇ ਹੁੰਦੇ ਨਾ ਵੇਖੋ ਜਿੱਦਾਂ ਵੈਸਾ ਮਾਹੌਲ ਹੋਏਗਾ ਲਾਈਕ ਜੈਸਾ ਉਹਦਾ ਪੈਸਾ ਲਗਾਇਆ ਆਪਣੇ ਇੰਟੀਰੀਅਲ ਤੇ ਇੰਟੀਰੀਅਰ ਡਿਜ਼ਾਇਨ ਤੇ ਵੈਸੇ ਹੀ ਉਹ ਫਿਰ ਕੋਸਟ ਚਾਰਜ ਕਰਦੇ ਨੇ
ਜਿਵੇਂ ਨਾਸ਼ਤਾ ਵਗੈਰਾ ਦਾ ਫਾਸਟ ਫੂਡ ਦਾ ਇਹ ਵੱਖਰਾ ਬਹਿਣ ਦਾ ਸੀ ਤੇ ਜਿਹੜਾ ਮਤਲਬ ਕਿ ਰੋਟੀ ਦਾ ਸੀ ਉਹ ਅੰਦਰ ਨੂੰ ਜਾ ਕੇ ਸੀ
ਅੱਛਾ ਅੱਛਾ ਵਧੀਆ ਫੇਰ ਤਾਂ
ਹਾਂਜੀ ਅਲਗ ਅਲੱਗ ਸੀ ਅੱਛਾ ਸੀ ਥੋੜਾ ਮਹਿੰਗਾ ਸੀ ਬਟ ਅੱਛਾ ਸੀ ਖਾਣ ਚ ਵੀ ਟੇਤ ਅੱਛਾ ਜਿਹੜਾ ਬੇਟਾ ਸੀ ਨਾ ਹਾਂਜੀ ਸਭ ਨੇ ਵੇਟਰਸ ਨੇ ਇੱਕੋ ਜਿਹੀ ਡਰੈਸ ਪਾਈ ਦੀ ਸੀ ਸੇਮ ਬਲੈਕ ਕਲਰ ਦੀ ਰੈਡ ਕਲਰ ਦੀ ਹਾਂਜੀ ਤੇ ਹੱਥਾਂਬ ਦੇ ਗਲਬਸ ਹਾਂਜੀ ਸਭ ਦੇ ਹੱਥਾਂ ਚ ਵਾਈਟ ਕਲਰ ਦੇ ਗਲਵਸ ਹੈਗੇ ਸੀ ਨਾਲੇਪਰੇਨ ਸੀ ਬਿਲਕੁਲ ਬਿਲਕੁਲ ਸਿਰ ਤੇ ਟੋਪੀਆਂ ਸੀ ਹ ਕਈਆਂ ਦੇ ਪੱਗ ਸੀ ਤੇ ਕਈਆਂ ਦੇ ਨਾ ਟੋਪ ਪੂਰੇ ਵਾਲਾਲ ਕਵਰ ਕੀਿੱਚ ਰਹੇ ਸੀ ਆਪਣੇ ਟੋਪ ੀਆਂ ਨਾਲ ਨਾਲ ਮੂੰਹਾਂ ਤੇ ਮਾਸਕ ਹੈਗੇ ਸੀ ਸਾਰਿਆਂ ਦੇ
ਵਧੀਆ ਫਿਰ ਤਾਂ ਸਹੀ ਹੈ ਹਾਈਜੀਨ ਦਾ ਪੂਰਾ ਧਿਆਨ ਰੱਖਦੇ ਰਸੀਂ
ਹਾਂਜੀ ਬੜਾ ਉਹ ਧਿਆਨ ਰੱਖਿਆ ਦਾ ਸੀ ਸਾਨੂੰ ਪਹਿਲੇ ਹੱਥ ਨੀ ਸਾਡੇ ਉਹ ਲਿਆਏ ਭਾਂਡਾ ਪਿਰ ਅਂ ਹੱਥ ਧ ਕੇ ਫੇਿਰ ਅਸੀਂ ਗੋਲ ਗੱਪੇ ਖਾਧੇ
ਵਧੀਆ ਫੇਿਰ ਤਾਂ ਹੋਰ ਕੀ ਲੈਣਾ ਵ
ਹਾਂ ਉਹ ਤੇ ਹੈ ਹੀ ਹੈ
ਹੋਰ ਕੀ ਕਰਦੇ ਫ ਫਿਰ ਰੋਟੀ ਬਣਾ ਲਈ
ਬਣਾ ਕੇ ਖਾ ਵੀ ਲਈ ਮੈਂ ਕਿਹਾ ਚੱਲ ਥੋੜਾ ਗੈਲਰੀ ਨਾਲ ੋਡੇ ਨਾਲ ਗੱਲਾਂ ਹੋ ਜਾਣਆਂ ਨਾਲ ਗੈਲਰੀ ਚਟੈਲ ਨਾਲ ਹੋ ਜਾਵੇਗਾ
ਵਧੀਆ ਸਹੀ ਹੈ ਫਿਰ ਤਾਂ
ਹਾਂਜੀ
ਲਣਾ ਵੀ ਨੀ ਚਾਹੀਦਾ ਨਾ ਲੇਟਣਾ ਵੀ ਨੀ ਚਾਹੀਦਾ ਤਾਂ ਕਰਕੇ ਮੈਂ ਕਿਹਾ ਕੱਲ ਥੋੜ੍ਹੀ ਦੇਰ ਬ ਕਹਿਦੇ ਹ ਆ ਫੇਰ ਆਪਾਂ ਰੋਟੀ ਖਾਧ ਆ ਤੇ
ਬਿਲਕੁਲ ਬਿਲਕੁਲ
ਹਾਂਜੀ ਤਾਂ ਕਰਕੇ ਕੀ ਬਣਦਾ ਕੀ ਬਣਦਾ
ਬਿਲਕੁਲ ਸਹੀ ਕੀਤਾ
ਤੁਸੀਂ ਸੁਣਾਓ
ਸੁ
ਤੁਸੀੇ ਖਣੀ ਰੋਟੀ ਅੱਛ ਸੀ ਰੋਟੀ
ਬਸ ਬਸ ਬਣਾਈਏ ਰੋਟੀ ਬਸ ਹੁਣ ਖਾਵਾਂਗੇ ਇ ਤਰ ਤੁਹਾਡੇ ਨਾਲ ਗੱਲ ਕਰਕੇ ਫ ਰੋਟੀ ਬਨੀ ਹੋਗੀ
ਅੱਛਾ ਅੱਛਾ ਬ
ਹਾਂ
ਉਹ ਤਾਂ ਹੈ ਹੀ ਹੈ ਹੋਰ ਸੁਣਾਓ
ਬਿਲਕੁਲ ਬਿਲਕੁਲ
ਪਰ ਸੁਣਾਓ
ਹੋਰ ਬਸ ਵਧੀਆ ਬਸ ਰੋਟੀ ਬਣਾਦੇ ਮਾਂ ਗਰਮੀ ਇੰਨੀ ਜ਼ਿਆਦਾ ਕਿ ਪੂਰਾ ਬੰਦਾ ਗਰਮੀ ਨਾਲ ਪਾ ਦੇ ਗਏ ਪਸੀਨੇ ਨਾਲ
ਉਹ ਤਾਂ ਹੈਗੇ ਤੁਸੀਂ ਨੀ ਗਏ ਕਿਧਰੇ
ਹਾਂਜੀ ਨਹੀਂ ਨਹੀਂ ਗਰਮੀ ਜ਼ਿਆਦਾ ਸੀ ਨਾ
ਹਾਂਜੀ
ਤੇ ਸੱਕਰ ਘਰੋਂ ਨਿਕਲਣਾ ਹੀ ਨੀ ਹੋਇਆ ਗਰਮੀ ਦੇ ਵਜਾ ਤੋਂ ਨਾ ਨਿਕਲ ਹੀ ਨੀ ਘ ਇੰਨੀ ਗਰਮੀ ਚ ਕਿੱਥੇ ਜਾ ਜਾਂਦਾ ਹਠ ਪਤਾ ਹੀ ਇੰਨੀ ਗਰਮੀ ਚ ਕਿੱਥੇ ਜਾਏ ਬੰਦਾ
ਦੇਖ ਵੀ ਲੱਗ
ਹਾਂਜੀ ਹਾਂਜੀ ਬਸ ਬੱਚੇ ਕਿੱਥੇ ਜਾਣਾ ਉਹੇ ਉਹ ਇੱਥੇ ਇੱਕਮਾਲ ਲੈ ਗਏ ਸੀ ਫੂਲ ਵਗੈਰਾ ਲੈ ਗਏ ਸੀ
ਹਾਂ ਮੈਂ ਕਿਹਾਨ ਵਗੈਰਾ
ਹਾਂਜੀ ਪੂਲ ਵਗੈਰਾ ਵੀ ਲੈ ਗ ਸੀ ਹ ਚਲੋ ਪੂਲ ਚ ਘੁੰਮ ਲੋੋ ਫਥੇਡੀ ਗਰਮੀ ਜਾਓਗੇ
ਸਾਰੇ ਦਿਹਾੜੀ ਲਾਏ ਹੋਗੇ ਨਹੀਂ
ਹਾਂ ਸਵੇਰੇ ਗਏ ਸੀ ਸ਼ਾਮ ਤੱਕ ਆ ਗਿਆ ਵਾਪਸ
ਚਿਰ ਵੱਡੀ ਗੱਟ ਲੱਗੀ
ਅੱਜ ਕੱਲ੍ਹ ਜ਼ਿਆਦਾ ਮਹਿੰਗੇ ਦੀ ਦੋ ਸੌ ਰੁਪਇਆ ਲੱਗਿਆ ਇੱਕ ਇੱਕ ਜਣੇੇ ਦਾ ਨਾ
ਆ ਤੇ ਫੇਿਰ ਵੀ ਮਹਿੰਗਾਈ ਹੋ ਗਿਆ ਰੋਟੀ ਥੋੜ੍ਹਾ ਣੀ ਵਿੱਚ ਖਰਚਾ ਖਾਣ ਦਾ ਹੋਣਾ ਹੀ ਨਹੀਂੀ ਹੈ ਆਹ ਤੇ ਫਿਰ ਵੀ ਮਹਿੰਗਾ ਹੋ ਗਿਆ
ਹਾਂ ਹੁਣ ਚੀ ਲੈ ਕੇ ਵੀ ਜਾਣੇ ਸੀ ਤੇ ਗਰਮੀ ਚ ਤੇ ਬੰਦਾ ਕਿਤੇ ਜਾਣਦਾ ਰਿਹਾ ਮੈਂ ਕਿਹਾ ਚਲੋ ਇੱਥੇ ਘੁੰਮ ਲੋੋ ਫੇਿਰ ਹੋਰ ਕਿੱਥੇ ਤੁਹਾਨੂੰ ਗਰਮੀ ਚ ਲੈ ਕੇ ਜਾਇਆ ਨੀ ਜਾਣਾ
ਆਮੇ ਆਦੇ ਧੁੱਪ ਧੁੱਪ ਦੇ ਵਿੱਚ ਕਿੱਥੇ ਲੈ ਕੇ ਸਰਦ ਗਰਮ ਨਾ ਹੋ ਜਾਂਦੀ ਬੱਚਿਆਂ ਨੂੰ
ਨਹੀਂ ਉਹ ਸਾਡੇ ਪਾਸੇ ਦੂਸਰਰਾ ਵਾਲਾ ਹੈ ਨਾ ਪੂਰਾ ਬੰਨਦੇ ੱਪਰੋਂ ਪੂਰਾ ਕਵਰ
ਅੱਛਾ ਅੱਛਾ ਪੂਰਾ ਕਵਰ ਹੈਗਾ ਇਹ
ਹਾਂ ਪੂਰਾ ਕਵਰ ਉਹ ਹਾਂ ਤਾਂ ਇਹ ਤੇ ਇੰਨੀ ਮਹਿੰਗੀ ਹੈ ਨਾ ਉੱਥੇ ਫੇਟੇਕਟ ਤੁਹਾਨੂੰ ਪਤਾ ਹੀ ਹੈ ਹੁਣ
ਹਾਂਜੀ ਹੋ ਤਾਂ ਹੈਗੇ ਹੈ
ਹੁਣ ਇੰਨਾ ਮਹਿੰਗਾ ਤਾਈਏ ਤੁਹਾਨੂੰ ਪਤਾ ਫਰ ਹੁਣ ਪੈਸੇ ਲੱਗਣੇ ਨੇ ਤਾਂ ਫਿਰ ਵਧੀਆ ਚੀਜ਼
ਹਾਂਜੀ ਫੇਿਰ ਉਹ ਤੇ ਹੈ ਹੀ ਹੈ ਜਿਵੇਂ ਕੀਮਤ ਹੁੰਦੀ ਹੈ ਨਾ ਉਵੇਂ ਮੁੱਲ ਹੁੰਦਾ ਚੀਜ਼ ਦਾ
ਬਿਲਕੁਲ ਬਿਲਕੁਲ ਉਹੀ ਤੇ ਗੱਲ ਹੈ ਨਾ ਦੋ ਸੌੁਇਆ ਲੱਗਿਆ ਪੰਦਾ ਲੇਕਿਨ ਪੂਰਾ ਕਵਰ ਸੀ ਗਰਮੀ ਕਿਧਰੋਂ ਵੀੈਨੂੰ ਲੱਗਦੀ ਸੀ ਵੇਚੀ ਹੋਟਲ ਵਾਕਰ ਮਤਲਬ ਵੇਚੀ ਕੈਫੇ ਕੂਫੇ ਸੀ ਕੁਛ ਖਾਣ ਪੀਣ ਵਾਸਤੇ ਲੈ ਲੋ ਹਾਂ ਬਸ ਸ਼ਾਮੀ ਬਾਹਰ ਨਿਕਲਣ ਜ ਤੁਹਾਡਾ ਟਾਈਮ ਪੂਰਾ ਹੋ ਜਾਏ ਫਿਰ ਤੁਸੀਂ ਬਾਹਰ ਆ ਜਾਓ ਬਸ
ਸਹੀ ਹੈ ਫਿਰ ਤੇ ਵਧੀਆ ਗੱਲ ਹੈ ਵਿੱਚਛੇ ਖਾਣ ਪੀਣ ਲੈ ਲਿਆ ਹੋਣਾ
ਹਾਂ
ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਹਾਂ ਬਾਅਦ ਚ ਬੋਲ ਓਕੇ ਜੀ